ਹੈਲੋ,
ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਓ?
ਹਾਂਜੀ ਵਧੀਆ।
ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਕੱਪੜੇ ਵਪੜੇ ਧੋ ਕੇ ਫ੍ਰੀ ਹੋਏ ਸੀ ਹੁਣੇ ਬਸ ਓਹੀਓ ਬਣਾਵਾਂਗੇ ਹੁਣ ਥੋੜੀ ਦੇਰ ਬਾਅਦ।
ਅੱਛਾ ਹੋਰ, ਮੈਂ ਨਾ ਤੁਹਾਨੂੰ ਕਿੰਨੀ ਦੇਰ ਦੀ ਰਾਤ ਕੌਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਤੁਆਨੂੰ ਪੁੱਛਣਾ ਚਾਹੁੰਦੀ ਸੀ। ਮੈਨੂੰ ਪਤਾ ਚੱਲਿਆ ਸੀ ਕਿ ਤੁਸੀਂ ਟੀਚਰ ਓ।
ਹਾਂਜੀ-ਹਾਂਜੀ।
ਤੇ ਮੈਂ ਨਾ ਆਪਣੇ ਮਤਲਬ ਬੱਚੇ ਦੀ ਟਿਊਸ਼ਨ ਵਗੈਰਾ ਰਖਵਾਣੀ ਸੀ
ਅੱਛਾ
ਤੁਸੀਂ ਮਤਲਬ ਔਲ ਸਬਜੈਕਟ ਕਰਵਾ ਦਿੰਦੇ ਹੋ। ਕਿ ਮਤਲਬ ਕੋਈ ਵਨ ਟੂ ਮੈਥ ਸਾਇੰਸ ਵਗੈਰਾ ਹੀ ਰੱਖਦੇ ਹੋ।
ਨਹੀਂ ਮੈਂ ਫਸਟ ਟੂ ਫਿਫਥ ਔਲ ਸਬਜੈਕਟ ਕਰਾਨੀ ਆ ਅਫਟਰ ਫਿਫਥ ਕਲਾਸ ਮੇਰੀ ਇੰਗਲਿਸ਼ ਹੁੰਦੀ ਐ, ਤੇ ਨਾਲ ਮੇਰਾ ਇੱਕ ਈਵੀ ਐੱਸ ਸਬਜੈਕਟ ਹੁੰਦਾ ਐ
ਓਕੇ ਤੇ ਮਤਲਬ ਤੁਸੀਂ ਬੱਚਿਆਂ ਨੂੰ ਟਾਈਮਿੰਗ ਕਿੰਨੀ ਕੁ ਦਿੰਦੇ ਓ
ਟਾਈਮਿੰਗ ਮੋਸਟ ਮੋਸਟਲੀ ਤੇ ਮੇਰਾ ਵੰਨ ਆਵਰ ਹੀ ਰਹਿੰਦਾ ਐ। ਅਗਰ ਬੱਚੇ ਦਾ ਵਰਕ ਵਗੈਰਾ ਥੋੜਾ ਰਹਿੰਦਾ ਐ ਤੇ ਵੰਨ ਥਰਟੀ ਵੀ ਹੋ ਜਾਂਦਾ ਹੈ। ਕੋਈ ਐਸੀ ਦਿੱਕਤ ਨੀ ਹੈ। ਕਿ ਇੱਕ ਅ ਪਰਟੀਕੁਲਰ ਟਾਈਮ ਹੀ ਡਿਪੈਂਡ ਹੈ ਸਾਡਾ ਕਿ ਅਸੀਂ ਓਨੇ ਟਾਈਮ ਦੇ ਬੱਚੇ ਨੂੰ ਭੇਜਣਾ ਐ, ਜਿੰਨੀ ਦੇਰ ਤੱਕ ਬੱਚਾ ਕੰਮ ਨੀ ਕਰਦਾ। ਓਨੀ ਦੇਰ ਤਕ ਅਸੀਂ ਬਿਠਾਈ ਰੱਖਦੇ ਆ। ਉਹਨਾਂ ਨੂੰ ਅੱਛੀ ਤਰ੍ਹਾਂ ਕੰਸੈਪਟ ਕਲੀਅਰ ਕਰਾ ਕੇ ਫੇਰ ਹੀ ਭੇਜਣੇ ਆ
ਹਾਂਜੀ-ਹਾਂਜੀ, ਤੇ ਤੁਸੀਂ ਏ ਮਤਲਬ ਅਗਰ ਛੋਟੇ ਬੱਚੇ ਨੂੰ ਕਰਵਾਣਾ ਹੋਵੇ ਤੁਸੀਂ ਉਹਨੂੰ ਕਿਹੜਾ ਮੈਥਡ ਯੂਜ ਕਰਦੇ ਹੋ? ਉਹਦੇ ਵਾਸਤੇ
ਨਰਸਰੀ ਦੇ ਬੱਚਿਆਂ ਨੂੰ ਤਾਂ ਮੋਸਟਲੀ ਪਲੇਵੇ ਮੈਥਡ ਦੇ ਨਾਲ ਹੀ ਅਸੀਂ ਕਰਾਂਨੇ ਆ ਕਿਉਂਕਿ ਅ ਪਲੇਵੇ ਜੇਹੜਾ ਨਰਸਰੀ ਦਾ ਬੱਚਾ ਹੁੰਦਾ ਹੈ। ਜੈਦਾਤਰ ਤੇ ਪਲੇਅ ਦੇ ਤਰੀਕੇ ਨਾਲ ਈ ਸਿੱਖਦਾ ਵਾ ਪਹਿਲੇ ਉਹਨੂੰ ਅ ਪਿਚਰ ਬਣਾ ਕੇ ਕਲਰਿੰਗ ਕਰਵਾਨੀ। ਕਲਰਿੰਗ ਕਰਵਾ ਕੇ ਫੇਰ ਉਨੂੰ, ਰੈਕੋਗਨਾਈਜ਼ ਕਰਾਨਾ ਅਕਸ਼ਰ ਦਾ ਕੀ ਐ ਵਲਾ ਅਕਸ਼ਰ ਹੈ ਓਦੇ ਵਿੱਚ ਕਲਰ ਕਰਾਨਗੇ, ਇਸ ਤਰੀਕੇ ਦੇ ਨਾਲ।
ਅੱਛਾ-ਅੱਛਾ।
ਤੇ ਮੈਨੂੰ ਨਾ ਮਤਲਬ ਕਿ ਅਪਨੇ ਨਾ ਬ ਬੇ ਬੱਚੇਆਂ ਅਸੇ ਨਾ ਐਸ ਤਰਾ ਈ ਕੋਈ ਟਿਯੂਸ਼ਨ ਚਾਈਦਾ ਸੀ ਜੜਾ ਬੱਚੇ ਨੂੰ ਨਾ ਮਤਲਬ ਕਿ, ਹਰ ਤਰੀਕੇ ਨਾਲ ਮਤਲਬ ਕਿ ਤਰੀਕ ਮੈ ਪਲੇ ਵੇ ਮੈਥਡ ਉਨੂੰ ਹਰ ਚੀਜ਼ ਤਰੀਕੇ ਨਾਲ ਸਮਝਾਵੇ, ਤੇ ਮੈਂ ਕ ਕਦੋ ਦੀ ਕੋਸ਼ਿਸ਼ ਕਾਰ ਰੇ ਸੀ ਮੈਨੂੰ ਕੋਈ ਵੀ ਮਿਲ ਜੇ ਜਿਸੇ ਮੈਨੂੰ ਫੇਰ ਕਿਸੇ ਨੇ ਤੁਆਡਾ ਦੱਸੇਆ ਕਿ ਤੁਸੀ ਏਦਾ ਕਰਾਨਦੇ ਓ, ਟਿਊਸ਼ਨ ਤੇ ਮੈਂ ਤਾਨੂੰ ਕੋਲ ਲਗਾਈ, ਤੇ ਮੈਂ ਨਾ ਮਤਲਬ ਕਿ ਅਪਨੇ ਬੱਚੇ ਦੀ ਨਾ ਮਤਲਬ ਫਿਫਥ ਅ ਥਰਡ ਸੈਫ ਫਸ ਸਾਨੂ ਓਦਾ ਬੇਸ, ਬੇਸ ਕਲਿਅਰ ਕਰਵਾਨੈ। ਜਿਵੇ ਓਂਦਾ ਬੇਸ ਕਲੀਅਰ ਨੀ ਐਗਾ।
ਅੱਛਾ।
ਤੇ ਤੁਸੀ ਓਦਾ ਮਤਲਬ ਪੂਰਾ ਦੇਖ ਲੋਗੇ ਕਿਸ ਤਰਾ ਮਤਲਬ ਓਨੂੰ ਮਤਲਬ ਕਿ ਥੋੜਾ ਜਾ ਨਾ ਥੋੜਾ ਕੇਅਰਲੈਸ ਐਗੀ ਐ।
ਅੱਛਾ-ਅੱਛਾ।
ਹਾਂਜੀ, ਤੇ ਉਹ ਥੋੜ੍ਹਾ ਧਿਆਨ ਨਹੀਂ ਦਿੰਦੀ ਪੜ੍ਹਾਈ ਦੇ ਵਿੱਚ। ਤੁਸੀਂ ਉਹਨੂੰ ਜਿਹੜਾ ਮਾੜਾ ਜਿਹਾ ਦੇਖੋਗੇ, ਕਿ ਕਿਸ ਤਰ੍ਹਾਂ ਮਤਲਬ ਉਹਨੂੰ ਹੈਂਡਲ ਕਰਨਾ ਵਾ।
ਹਾਂ-ਹਾਂ ਜ਼ਰੂਰ, ਤੁਸੀਂ ਉਹਨੂੰ ਇੱਕ ਵਾਰੀ ਭੇਜ ਕੇ ਦੇਖਨਾ, ਮੈਂ ਜ਼ਰੂਰ ਹੈਂਡਲ ਕਰਾਂਗੀ। ਅਹ, ਮੈਂ ਓਨਲਾਈਨ ਕਲਾਸਾਂ ਵੀ ਲੈਂਨੀ ਆਂ, ਤੁਸੀਂ ਓਨਲਾਈਨ ਚ ਵੀ ਉਹਨੂੰ ਜੁਆਇਨ ਕਰਾ ਸਕਦੇ ੳ।
ਓਕੇ। ਫਿਰ ਮਤਲਬ ਤੁਹਾਡੇ ਮਤਲਬ ਕਿ ਏ ਈ ਮਤਲਬ ਤੁਹਾਡਾ ਮਤਲਬ ਕਿ ਏ ਜਿਹੜਾ ਮਤਲਬ ਕਿ ਪੜ੍ਹਾਨ ਦਾ ਤਰੀਕਾ ਜੈ ਤੇ ਮੈਨੂੰ ਤੁਸੀਂ ਥੋੜਾ ਮਾੜਾ ਜਿਆ ਕੋਈ ਹਿੰਟ ਵਗੈਰਾ ਤੁਸੀਂ ਬੱਚੇ ਨੂੰ ਇੱਕ ਦਿਨ ਮੈਂ ਭੇਜ ਕੇ ਦੇਖਾਂਗੀ ਤੁਸੀਂ ਪੜ੍ਹਾ ਕੇ ਖਾਣਾ ਮੈਂ ਦੇਖਾਂਗੀ, ਤੁਸੀਂ ਕਿਸ ਤਰ੍ਹਾਂ ਕਰਾਉਂਦੇ ਹੋ?
ਹਾਂਜੀ-ਹਾਂਜੀ ਜ਼ਰੂਰ।
ਹੋਰ ਮਤਲਬ ਕਿ ਬ ਛੋਟ ਪਲੇਵੇ ਬੱਚਿਆਂ ਨੂੰ ਵੀ ਤੁਸੀਂ ਮਤਲਬ ਕਿ ਕਹਿੰਦੇ ਪਲੇਵੈ ਮੈ ਮੈਥਡ ਨਾਲ ਬੱਚਨ ਨੂੰ ਪੂਰ-ਪੂਰੀ ਸਪੋਰਟ ਦੇ ਦਿੰਦੇ ਹੋ?
ਹਾਂਜੀ-ਹਾਂਜੀ।
ਅਤੇ ਤੁਸੀਂ ਫਿਰ ਮਤਲਬ ਕਿ ਇਹਨਾਂ ਨੂੰ ਨਾ ਪੂਰੀ ਤਰੀਕੇ ਨਾਲ ਪੜ੍ਹਾਉਣਾ ਕਿ ਮੇਰੇ ਬੱਚੇ ਦਾ ਥੋੜ੍ਹਾ ਜਿਹਾ ਬੇਸ ਜਿਹੜਾ ਨਾ ਕਲੀਅਰ ਹੋ ਜਾਵੇ ਮੈਂ ਬਹੁਤ ਪਰੇਸ਼ਾਨ ਸੀ ਕਿ ਬੱਚੇ ਨੂੰ ਨਾ ਮਤਲਬ ਕਿ ਮਾਤਰਾ ਹੀ ਕੰਸੈਪਟ ਨਹੀਂ ਹੋ ਰਹੀਆਂ ਸੀ। ਬੱਚੇ ਦੀਆਂ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਸੀ ਪੜ੍ਹਨ ਦੇ ਵਿੱਚ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਬੱਚੇ ਦੀ ਮਾਤਰਾ ਹੀ ਨਹੀਂ ਕਲਿਆਰ ਹੋ ਰਹੀਆਂ ਸੀ।
ਹਾਂਜੀ, ਮਾਤਰਾ ਦੀ ਤਾਂ ਬੜੀ ਦਿੱਕਤ ਰਹਿੰਦੀ ਹੈ ਬੱਚਿਆਂ ਨੂੰ, ਕੁਛ ਬਚ ਬੱਚੇ ਹੁੰਦੇ ਨੇ ਜਿਹੜੇ ਜਲਦੀ ਕਵਰ ਕਰ ਲੈਂਦੇ ਨੇ ਮਾਤਰਾਵਾਂ ਕੁਛ ਬੱਚੇ ਹੁੰਦੇ ਨੇ ਜਿਹੜੇ ਲੇਡ, ਮੇਰੇ ਬੱਚੇ ਖੁਦ ਨੇ ਉਹ ਵੀ ਨੀ ਕਰ ਪਾ ਮਾਤਰਾ ਤੋਂ ਆ ਕੇ ਵੀ ਅਟਕ ਜਾਂਦੇ ਨੇ ਹਿੰਦੀ ਬਾਕੀ ਸਬਜੈਕਟ ਸਾਰੇ ਕਰ ਲੈਣਗੇ, ਹਿੰਦੀ ਵਿੱਚੋ ਵੀ ਵੀਕ ਹੈਗੇ ਨੇ
ਹਮ ਮਤਲਬ ਕਿ ਇਓ ਇਹਦੇ ਇਹਦੇ ਲਈ ਬੜੀ ਦਿੱਕਤ ਆ ਰਹੀ ਹੈ ਕਿ ਬੱਚੇ ਨਾ ਮਤਲਬ ਕਿ ਨਾ ਬ ਪੜ੍ਹਨ ਦੇ ਵਿੱਚ ਹੀ ਵਰਡਸ ਦੀ ਪਹਿਚਾਣ ਹੀ ਨਹੀਂ ਕਰ ਪਾ ਰਹੇ, ਜਿਹਦੇ ਚ ਬੱਚਿਆਂ ਨੂੰ ਬਹੁਤ ਜ਼ਿਆਦਾ ਦਿ ਦਿੱਕਤ ਆ ਰਹੀ ਏ। ਤੇ ਵਰਡ ਦੀ ਪਹਿਚਾਣ ਕਰਾਣਾ ਬੱਚਿਆਂ ਨੂੰ, ਅਗਰ ਹੁਣ ਹੀ ਇਹਨਾਂ ਦਾ ਬੇਸ ਕਲੀਅਰ ਨੀ ਹੋਏਗਾ ਨਾ, ਤੇ ਫੇਰ ਅੱਗੋਂ ਜਾ ਕੇ ਇਹਨਾਂ ਨੇ ਅੱਗੇ ਵੀ ਮਤਲਬ ਕਿ ਜੇ ੲੈ ਸੰਟੈਂਸ ਵਗੈਰਾ ਬਣਾਨ ਦੇ ਵਿੱਚ ਵੀ ਇਹਨਾਂ ਨੂੰ ਦਿੱਕਤ ਆਏਗੀ। ਤੇ ਮੈਂ ਚਾਨੀ ਹਾਂ ਕਿ ਇਹਨਾਂ ਦਾ ਵੀ ਜੇੜੀ ਮਾ ਤਰਾ ਵਾ ਸ਼ਾਇਦ ਤੁਸੀਂ ਐਕਸਟਰਾ ਕਲਾਸਿਸ ਲੈ ਕੇ ਏਦੀ, ਮਾਤਰਾ ਦਾ ਜਿਹੜਾ ਕੰਸੈਪਟ ਏ ਨਾ ਉਹ ਕਲੀਅਰ ਪਾ ਦੇਨਾ।
ਠੀਕ ਏ, ਠੀਕ ਏ।
ਹਾਂਜੀ। ਤੇ ਹੋਰ ਤੁਸੀਂ, ਮਤਲਬ ਕੋਈ ਪੰਜਾਬੀ ਦੀ ਕਲਾਸ ਵਗੈਰਾ ਵੀ ਲੈਂਦੇ ੳ
ਹਾਂਜੀ, ਪੰਜਾਬੀ ਦੀ ਕਲਾਸ ਵੀ ਲੈਂਣੀ ਐ, ਮੈਂ ਪੰਜਾਬੀ ਦੀ ਟੀਚਰ ਵੀ ਰਹਿ ਚੁੱਕੀ ਐ
ਹਾਂਜੀ ਅਤੇ ਤੁਸੀਂ ਮਤਲਬ ਮ ਪੰਜਾਬੀ ਦੇ ਵਿੱਚ ਮਤਲਬ ਬੇਸਿਕ ਕਿ ਪੂਰੇ ਆਲ ਸਬ ਮਤਲਬ ਕਿ ਕਲਾਸਿਸ ਕਰਦੇ ਹੋ
ਨਹੀਂ ਸਭ ਤੋਂ ਪਹਿਲੇ ਤਾਂ ਬੇਸ ਹੀ ਸਿਖਾਇਆ ਜਾਂਦਾ ਵਾ ਜੋ ਪੈਂਤੀ ਅੱਖਰਾਂ ਦੀ ਜਿਹੜੀ ਵਰਣਮਾਲਾ ਹੁੰਦੀ ਏ, ਉਹਦਾ
ਗੁਰਮੁਖੀ ਜਿਹੜੀ ਸਿਖਾਈ ਜਾਂਦੀ ਏ ਪੈਂਤੀ ਅੱਖਰ ਦੀ, ਉੜਾ ਐੜਾ ਈੜੀ ਪਹਿਲੇ ਤਾਂ ਉਹ ਬੇਸ ਸਿਖਾਇਆ ਜਾਂਦਾ, ਫੇਰ ਉਸ ਤੋਂ ਬਾਅਦ ੳਦੇ ਸ਼ਬਦ ਲਿੱਤੇ ਜਾਂਦੇ ਨੇ, ਦੋ ਅੱਖਰ ਵਾਲੇ
ਛੋਟੀ ਕਲਾਸ, ਅੱਛਾ। ਤੇ ਹੋ, ਮਤਲਬ ਕਿ ਤੁਸੀਂ ਮ ਸਭ ਕੁਛ ਕਰਵਾ ਸਕਦੇ ੳ।
ਹਾਂਜੀ।
ਤੇ ਮੈਂ ਨਾ ਤੁਹਾਨੂੰ ਦੱਸਾਂਗੀ, ਮੇਰੇ ਕੋਲ ਇੱਕ ਬੱਚਾ ਸੀ, ਤੇ ਉਹਨੂੰ ਵੀ ਪੰਜਾਬੀ ਕਰਵਾਉਣੀ ਸੀ।
ਅੱਛਾ ਊ
ਤੇ ਤੁਸੀਂ ਉਹਦਾ ਐਨਾ ਕੰਸੈਪਟ ਕਲੀਅਰ ਨਹੀਂ ਹੈਗਾ ਸੀ ਤੇ ਤੁਸੀਂ ਉਹਨੂੰ ਵੀ ਮਤਲਬ ਇਸ ਤਰ੍ਹਾਂ ਅੱਛੇ ਤਰੀਕੇ ਦੇ ਨਾਲ ਕੰਨਸੈਪਟ ਕਲੀਅਰ ਕਰਵਾ ਕੇ ਪੰਜਾਬੀ ਕਰਵਾਉਣੀ ਹੈ ਜਿਹੜੇ ਨਾਲ ਕਿ ਉਹਨੂੰ ਅੱਛੇ ਤਰੀਕੇ ਨਾਲ ਨ ਪੜ੍ਹ ਸਕੇ
ਠੀਕ ਹੈ ਠੀਕ ਹੈ ਕੋਈ ਦਿੱਕਤ ਨਹੀਂ ਹੈ ਹੀ
ਤੇ ਤੁਹਾਡੇ ਅੱਜ
ਹੂੰ,
ਹੈਲੋ।
ਹਾਂਜੀ।
ਮੈਂ ਕਿਹਾ ਤੁਹਾਡੇ ਚਾਰਜਿਸ ਵਗੈਰਾ ਕੀ ਹੋਣਗੇ।
ਚਾਰਜਿਸ ਦੇਖੋ ਸਾਡੇ ਵਨ ਥਾਊਸੈਂਡ ਤੋਂ ਸਟਾਰਟ ਹੁੰਦਾ।
ਅੱਛਾ ਜੀ ਤੇ ਮਤਲਬ ਕਿ ਬੱਚੇ ਨੂੰ ਅਗਰ ਮੈਂ ਭੇਜਾਂ ਕੱਲ੍ਹ ਤੋਂ ਭੇਜਣਾ ਸ਼ੁਰੂ ਕਰਾਂ ਤਾਂ ਤੁਸੀਂ ਉਹਦਾ ਪੂਰਾ ਮਤਲਬ ਧਿਆਨ ਦੋ ਦੇ ਦੋਗੇ ਨਾ।
ਹਾਂਜੀ ਹਾਂਜੀ।
ਤੇ ਮਤਲਬ ਕਿ ਇਹ ਪੂਰਾ ਬੇਸ ਕਲੀਅਰ ਕਰਵਾਉਣਾ ਕਿ ਮੇਰਾ ਬੱਚਾ ਨਾ ਮਤਲਬ ਕਿ ਥੋੜ੍ਹਾ ਜਿਹਾ ਵੀਕ ਹੈਗਾ ਵਾ। ਉਹਨੂੰ ਅਸੀਂ ਪੂਰੇ ਮਤਲਬ ਕਿ ਪ੍ਰੋਪਰ ਵੇਅ ਨਾ ਸਮਝਾਣਾ ਆ ਕਿ ਇਹਨੂੰ ਕਿਸ ਤਰ੍ਹਾਂ ਕਿਹੜੀ ਵਰਡ ਨੂੰ ਕਿਸ ਤਰ੍ਹਾਂ ਪੜ੍ਹਿਆ ਜਾਂਦਾ ਹਰ ਚੀਜ਼ ਦਾ ਉਹਦਾ ਪ੍ਰੋਪਰ ਵੇਅ ਨਾ ਕਰਵਾਉਣਾ ਉਹਨੂੰ ਅਸੀਂ।
ਹਾਂਜੀ ਹਾਂਜੀ।
ਤੇ ਮੈਨੂੰ ਤੁਹਾਡੇ ਤੋਂ ਬੜੀ ਮਤਲਬ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਬਹੁਤ ਵਧੀਆ ਪੜ੍ਹਾਦੇ ਓ। ਤੇ ਮੈਂ ਤੁਹਾਡੇ ਤੁਹਾਨੂੰ ਇਸੇ ਕਰਕੇ ਫੋਨ ਕੀਤਾ ਸੀ ਕਿ ਤੁਸੀਂ ਮੇਰੇ ਬੱਚੇ ਨੂੰ ਜਿਹੜਾ ਵਾ ਅੱਛੇ ਤਰੀਕੇ ਨਾਲ ਟ੍ਰਰੀਟ ਕਰ ਸਕੋ।
ਜੀ ਜੀ ਜ਼ਰੂਰ ਜ਼ਰੂਰ ਜ਼ਰੂਰ।
ਮੈ ਕਿਹੜੇ ਕਾਫੀ ਦਿਨਾਂ ਤੋਂ ਵੇਖ ਰਹੇ ਸੀ ਕਿ ਤੁਹਾਨੂੰ ਕੋਲ ਕਰਾ ਕੋਲ ਕਰਾ ਪਰ ਫਿਰ ਮੈਨੂੰ ਕਿਸੇ ਨੇ ਦੱਸਿਆ ਤੁਸੀ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ ਕੀ ਬਹੁਤ ਵਧੀਆ ਟੀਚ ਕਰਦੇ ਨੇ। ਤੇ ਤੁਸੀਂ ਇਹਨਾਂ ਕੋਲ ਪਾ ਕੇ ਦੇਖੋ ਮੈਂ ਤਾਂ ਹੀ ਤੁਹਾਨੂੰ ਕਾਲ ਕੀਤੀ ਸੀ ਕਿ
ਕਿ ਤੁਹਾਡੇ ਕੋਲ ਮੈਂ ਮਤਲਬ ਇਹਦਾ ਪਤਾ ਕਰਾਂ।
ਹਾਂਜੀ ਜ਼ਰੂਰ
ਤੇ ਮਤਲਬ ਤੁਸੀ ਔਨਲਾਈਨ ਔਫਲਾਈਨ ਵੀ ਕਲਾਸਿਸ ਲੱਗਾਉਂਦੇ ਹੋ।
ਦੋਨੋਂ ਲੈਂਣੀ ਹਾਂ ਮੈਂ ਔਨਲਾਈਨ ਵੀ ਲੈਂਣੀ ਹਾਂ ਔਫਲਾਈਨ ਵੀ ਲੈਂਦੀ ਹਾਂ।
ਓਕੇ
ਹੋਮ ਟਿਊਸ਼ਨ ਵੀ ਮੈਂ ਦਿੰਦੀ ਆਂ।
ਹੋਮ ਟਿਊਸ਼ਨ ਮਤਲਬ ਘਰ ਆ ਕੇ ਵੀ ਪੜ੍ਹਾਏ ਜਾਂਦੇ ਓ।
ਹਾਂਜੀ
ਹਾਂਜੀ ਠੀਕ ਹੈ। ਚਲੋ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀ ਘਰ ਆ ਕੇ ਪੜ੍ਹਾਣਾ ਹੈ ਕਿ ਮਤਲਬ ਤੁਸੀਂ ਮੈਂ ਜਾਂ ਆਪਣਾ ਬੱਚਾ ਜੋਬ ਤੇ ਮੈਂ ਛੱਡ ਕੇ ਜਾਂਦੀ ਹਾਂ ਅਤੇ ਤੁਸੀ
ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀ ਓਦਾਂ ਹੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ।
ਹਾਂਜੀ- ਹਾਂਜੀ ਤੇ ਅਤੇ ਇੱਕ ਮੈਂ ਤੁਹਾਨੂੰ ਪੁੱਛਣਾ ਸੀ। ਕਿ ਤੁਸੀ ਮਤਲਬ ਕਿ ਬੱਚੇ ਨੂੰ ਨਾ ਜਰਾ ਮਤਲਬ ਕਿ ਇਸ ਤਰੀਕੇ ਨਾਲ ਪੜ੍ਹਾਣਾ ਕਿ ਬੱਚੇ ਦੀ ਜਿਹੜੀ ਕੰਸੈਪਟ ਹੈ ਨਾ ਹਰ ਤਰ੍ਹਾਂ ਦੀ ਉਹਦੀ ਉਹਨੂੰ ਸਮਝ ਆ ਜਾਏ ਜਿਵੇਂ ਆਪਾਂ ਜੇ ਨੂੰ ਜੇ ਛੋਟਾ ਬੱਚਾ ਆ ਤੇ ਉਹਨੂੰ ਤੁਸੀ ਮਤਲਬ ਮਤਲਬ ਥੋੜ੍ਹੇ ਜਿਹੇ ਇਸ ਤਰੀਕੇ ਨਾਲ ਪੜ੍ਹਾਈ ਹੋ ਕਿ ਜਿਵੇਂ ਕਿ ਉਹਨੂੰ ਅਗਰ ਕੋਈ ਚੀਜ਼ ਨਹੀਂ ਸਮਝ ਆ ਰਹੀ ਉਹਨੂੰ ਪਿਚਰ ਜਾਂ ਦਿਖਾ ਕੇ ਉਹਦੇ ਦਿਮਾਗ ਦੇ ਵਿੱਚ ਮਤਲਬ ਬਿਠਾਣਾ ਵਾਂ ਕਿ ਇਹ ਚੀਜ਼ ਜਾਂ ਮਤਲਬ ਇਸ ਤਰ੍ਹਾਂ ਹੁੰਦਾ ਆ ਮਤਲਬ ਉਹਨੂੰ ਹਰ ਚੀਜ਼ ਪਰਫੈਕਟ ਕਰਨਾ ਤੁਸੀ
ਹੂੰ ਸਮਝ ਗਈ ਮੈਂ
ਹਾਂਜੀ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਉਹਦਾ ਬੇਸ ਇੰਨਾ ਕਲੀਅਰ ਹੋਵੇ ਕਿ ਉਹਨੂੰ ਕਿਸੇ ਵੀ ਚੀਜ਼ ਪੜ੍ਹਨ ਦੇ ਵਿੱਚ ਜਿਹੜੀ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ। ਹਾਂਜੀ ਕਿਉਂਕਿ ਉਹ ਥੋੜਾ ਕੇਅਰਲੈਸ ਤੇ ਘਰ ਤੇ ਬਿਲਕੁਲ ਹੋਰ ਵੀ ਬੱਚੇ ਕਿਤਾਬਾਂ ਨੂੰ ਹੱਥ ਨਹੀ ਲਗਾਂਦੇ ਤੇ
ਹੂੰ ਹੁਣ ਤੇ ਵੈਸੇ ਵੀ ਛੁੱਟੀਆਂ ਪਈ ਜ ਤੇ ਬੱਚੇ ਤੇ ਫ ਓ ਮਾਇੰਡ ਹੋ ਰੱਖੇ ਨੇ।
ਤੇ ਘਰ ਬਿਲਕੁਲ ਵੀ ਨਹੀਂ ਲਗਾਂਦੇ ਕਿਤਾਬਾਂ ਨੂੰ ਹੱਥ ਬੱਚੇ ਘਰ ਪੜ ਬੁੱਕਸ ਹੋਰ ਕਈ ਰਾਜ਼ੀ ਨ ਹੁੰਦੇ ਬਸ ਇਹ ਵ ਕਿ ਬਾਹਰ ਫਰ ਪੜ੍ਹ ਆਂਦੇ ਨੇ। ਪਰ ਮੰਮੀਆਂ ਦੇ ਕੋਲੋਂ ਤਾਂ ਕਿਤਾਬਾਂ ਨਾ ਕੋਈ ਖੁੱਲਦੀਆਂ ਨਹੀਂ ਹੈਗੀਆਂ। ਤੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਕੇ ਰੱਖਿਆ ਹੋਇਆ। ਨਹੀਂ ਤੇ ਮੈਂ ਉਹਨੂੰ ਖੁਦ ਹੀ ਕਰਾ ਦਿੰਦੀ ਬਟ ਉਹ ਘਰ ਪਤਾ ਬੱਚੇ ਪੜ੍ਹਦੇ ਨੀ ਹੈਗੇ।
ਹਾਂਜੀ
ਘਰ ਬੱਚਿਆਂ ਦਾ ਧਿਆਨ ਫੋਨ ਟੀ ਵੀ ਇਹਨਾਂ ਵਿੱਚ ਜਾਂਦਾ ਹੈ
ਹਾਂਜੀ
ਬੱਚੇ ਫੋਨ ਟੀ ਵੀ ਵੇਖਦੇ ਰਹਿੰਦੇ ਨੇ। ਅਤੇ ਬੱਚੇ ਇਸ ਤਰ੍ਹਾਂ ਫਿਰ ਪੜ੍ਹਦੇ ਨਹੀਂ ਅਤੇ ਮੈਂ ਤਾਂ ਹੀ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਇੰਨਾ ਪਰੇਸ਼ਾਨ ਕਰਕੇ ਰੱਖ ਇਸੇ ਚੱਕਰ ਦੇ ਵਿੱਚ ਮੈਂ ਨਾਂ ਟਿਊਸ਼ਨ ਵਗੈਰਾ ਰਖਵਾ ਰਹੀ ਹਾਂ।
ਅੱਛਾ
ਬ ਬੱਚੇ ਬਹੁਤ ਪਰੇਸ਼ਾਨ ਕਰਦੇ ਨੇ ਘਰ ਬੈਠ ਕੇ ਜਰਾ ਵੀ ਮਤਲਬ ਕਹਿਣਾ ਨੀ ਮੰਨਦੇ। ਕੰਮ ਵਾਸੇ ਕੁਵੋ ਤੇ ਕਰਨਾ ਨੀ। ਫਿਰ ਕੁਛ ਕੁਵੋ ਤਾਂ ਉੱਥੇ ਨਾ ਬੱਚਿਆਂ ਨੇ ਮਤਲਬ ਕਿ ਤਕਰੀਬਨ ਇੰਨਾ, ਪਰੇਸ਼ਾਨ ਕੀਤਾ ਰਿਹਾ। ਕਿ ਜਿੱਦ ਤਕ ਇਹਨਾਂ ਨੂੰ ਕੋਈ ਅ- ਇਹਨਾਂ ਨੂੰ ਕੋਈ ਟਿਊਸ਼ਨ ਟਟੀਰ ਨਾ, ਨਾ ਮਿਲੇ। ਇਹ ਨਹੀਂ ਪੜ ਸਕਦੇ, ਆਪਣੀ ਮੰਮੀਆਂ ਦੇ ਕੋਲੋਂ।
ਹਾਂਜੀ, ਬਿਲਕੁਲ ਸਹੀ ਕਿਹਾ।
ਘਰ ਤੇ ਬਿਲਕੁਲ ਵੀ ਇਹਨਾਂ ਨੇ ਹੱਥ ਨੀ ਲਾਉਣਾ। ਜੇ ਪੰਜ ਮਿੰਟ ਪੜਾਉਣ ਬੈਠੋ। ਪਾਣੀ ਲੈਣ ਚੱਲ ਗਈ। ਭੁੱਖ ਲੱਗ ਗਈ ਆ। ਇਹ ਚੀਜ਼ਾਂ ਕਰਨ ਚੱਲ ਜਾਂਦੇ ਨੇ। ਮਤਲਬ ਬੜਾ ਮੁਸ਼ਕਲ, ਇਹਨਾਂ ਨੇ ਕੀਤੀ ਹੋਈ ਹੈ।
ਸਹੀ ਕਿਹਾ ਸੀ।
ਅੱਜ ਦੇ ਮਾਹੋਲ ਦੇ ਵਿੱਚ ਤੇ, ਬੱਚਾ ਘਰ ਪੜ ਹੀ ਨਹੀਂ ਸਕਦਾ।
ਹਾਂਜੀ- ਹਾਂਜੀ, ਬਿਲਕੁਲ ਸਹੀ ਗੱਲ ਹੈ।
ਹਾਂਜੀ ਤੇ ਫੇਰ ਮੈਂ ਤਾਂ ਹੀ, ਸੋਚ ਰਹੀ ਸੀ ਮੈਂ ਕਿਹਾ ਚਲੋ ਮੈਂ ਇਹਨਾਂ ਦੀ, ਟਿਊਸ਼ਨ ਰਖਾ ਕੇ ਦੇਖਾਂ। ਮੈਨੂੰ ਤੁਹਾਡੇ ਬਾਰੇ ਪਤਾ ਪਤਾ ਚੱਲਿਆ ਤੇ ਮੈਂ ਤੁਹਾਨੂੰ ਕੋਾਲ ਕੀਤੀ ਤੇ ਮੈਂ। ਮੈਂ ਕੱਲ ਤੋਂ ਹੀ ਇਹਨਾਂ ਨੂੰ, ਫੇਰ ਤੁਹਾਡੇ ਕੋਲ ਭੇਜਾਂਗੀ। ਤੇ ਤੁਸੀਂ ਮਤਲਬ ਕਿ, ਇਹਨਾਂ ਦਾ ਦੇਖਣਾ। ਇਹਨੂੰ ਪਹਿਲੇ ਦਿਨ ਪੜਾ ਕੇ ਦੇਖਣਾ, ਇਹਦਾ ਕੀ ਰਿਸਪੋਂਸ ਹੈ। ਮੈਨੂੰ ਦੱਸਿਓ। ਠੀਕ ਹੈ ਜੀ। ਤੇ ਚਲੋ ਫੇਰ ਠੀਕ ਹੈ, ਮੈਂ ਨਾ ਰੱਖਦੀ ਹਾਂ।
ਸਤਿ ਸ੍ਰੀ ਅਕਾਲ ਜੀ।